ਸਸਰੀ ਕਾਲ ਭਾਅ ਜੀ।
ਸਾਸਰੀ ਕਾਲ ਜੀ -ਸਾਸਰੀ ਕਾਲ ਭਾਜੀ, ਹੋਰ ਸੁਣਾਓ ਕੀ ਹਾਲ ਚਾਲ ਏ।
ਵਧੀਆ ਜੀ ਵਧੀਆ, ਤੁਸੀਂ ਸੁਣਾਓ ਜੀ।
ਬੋਤ ਵਧੀਆ ਭਾਜੀ ਬੋਤ ਵਧੀਆ। ਹੋਰ ਮੌਸਮ ਦਾ ਕੀ ਹਿਸਾਬ ਕਿਤਾਬ ਐ।
ਮੀਂਹ ਪੈ ਗਿਆ ਜੀ ਬੋਤ। ਦੇ ਹੋ ਗਈ। ਘੱਟੋ -ਘੱਟ ਨੀ ਇੱਕ- ਡੇਢ ਘੰਟਾ ਹੋ ਗਿਆ, ਮੀਂਹ ਪੈਂਦੇ -ਪੈਂਦੇ।
ਅੱਛਾ ਜੀ, ਚਲੋ ਵਧੀਆ ਵਾ। ਏਧਰ ਵੀ ਪਿਆ ਭਾਜੀ- ਪਰ ਘੱਟ ਪਿਆ। ਪਰ, ਮੌਸਮ ਠੰਡਾ ਕਰਤਾ ਵਾ ਥੋੜ੍ਹਾ ਜਿਆ ਹੁਣ।
ਇਹ ਆ ਏਦਾਂ ਤਾਂ ਸਵੇਰ ਸਵੇਰ ਤੋਂ ਮੌਸਮ ਠੰਡਾ ਪਿਆ ਸੀਗਾ ਹੁਣ ਜਾ ਕੇ ਇੱਕ ਘੰਟਾ ਵਿੱਚ ਚੁਪਈਆ ਫਿਰ ਪੰਜ ਸੱਤ ਮਿੰਟ ਨੂੰ ਰੋਕਦੀ ਸੀਗੀ ਫਿਰ ਅੱਧਾ ਘੰਟਾ ਪਈ ਆ ਫਿਰ ਦੋ ਤਿੰਨ ਮਿੰਟ ਨੂੰ ਕਿਉਂਕਿ ਫਿਰ ਮੀਂਹ ਪੈਣ ਲੱਗ ਗਿਆ ਹੁਣ
ਠੀਕ ਆ ਭਾਜੀ ਠੀਕ ਆ ਚਲੋ ਵਧੀਆ ਮੌਸਮ ਹੋਣਾ ਚਾਹੀਦਾ ਠੰਡਾ ਭਾਜੀ ਹੁਣ ਗਰਮੀ ਬਹੁਤ ਪੈ ਗਈ ਆ ਹੁਣ ਮੌਸਮ
ਜਿੱਦਾਂ ਜਿੱਦਾਂ ਮੀਂਹ ਪੈਂਦਾ ਮੌਸਮ ਥੋੜਾ ਜਿਹਾ ਠੰਡਾ ਹੁੰਦਾ
ਚੇਂਜ ਹੋਊਗਾ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਭਾ ਜੀ ਬਿਲਕੁਲ ਬਿਲਕੁਲ ਹੋਰ ਕੀ ਖਾਧਾ ਫਿਰ ਅੱਜ ਨਾਸ਼ਤੇ ਚ
ਨਾਸ ਤਾਂ ਤਾਂ ਹਾਲੇ ਇੱਦਾਂ ਵਾ ਕ ਉਹਦੀ ਬ੍ਰੇਕਫਾਸਟ ਕਰਕੇ ਆਏ ਸੀਗੇ ਚੌਲ ਦੇ ਪਕਾ ਫਿਰ ਤੇ ਅਚਾਰ ਦੇ ਨਾਲ ਤੇ ਚਾਹ ਹੂ ਤੇ ਤੁਸੀਂ ਦੱਸੋ ਤੁਹਾਡਾ ਹੋ ਗਿਆ ਬ੍ਰੇਕਫਾਸਟ ਜਾਂ ਨਹੀਂ
ਹਾਂ ਹਾਂ ਅਸੀਂ ਵੀ ਕਰ ਲਿਆ ਵਾ ਅੱਜ ਬਣਾਏ ਸੀ ਅਸੀਂ ਪਰੌਂਠੇ ਮਿਕਸ ਵੈੱਜ ਵਾਲੇ ਵਧੀਆ
ਅੱਛਾ।
ਨਾਲ ਦਹੀਂ ਦਾ ਰੱਖਾ ਹੈ ਕੋਲਾ
ਹਾਂਜੀ
ਫਿਰ ਬਣਵਾਈ ਲੱਸੀ ਪੰਜਾਬੀਆਂ ਦਾ ਪੂਰਾ ਕੰਮ ਕੀਤਾ ਆਪਾਂ ਨਜ਼ਾਰਾ
ਹਾਂ ਉਹ ਤਾਂ ਹੈ ਹੀ ਆ ਆਪਣਾ ਪੰਜਾਬੀਆਂ ਦੀ ਤਾਂ ਅਡੀ
ਤੇ ਇਹ ਹਾਂ ਤੁਹਾਨੂੰ ਪਤਾ ਹੀ ਹੈ ਫਿਰ ਮੈਂ ਕਹ ਅੱਜ ਹੈਗਾ ਸੰਡੇ ਛੁੱਟੀ ਹੈਗੀ ਹੈ। ਤੇ ਆਪਾਂ ਇੰਜਵਾਏ ਕਰੋ ਖਾਓ ਪੀਓ ਮੌਜ ਕਰੋ ਹੋਰ
ਹੈ। ਹੂ
ਉਹਰ ਟ ਮੌਸਮ ਠੰਡਾ ਵਾ ਅੱਜ ਤੇ ਮੈਂ ਕਿਹਾ ਚਲੋ ਸ਼ਾਮੀ ਬੱਚਿਆਂ ਨੂੰ ਕਿਤੇ ਘੁਮਾ ਲੈ ਜਾਂਗੇ ਘੁਮਾ ਫਰਾ ਲਿਆਵਾਂਗੇ ਨਿਆਣਿਆਂ ਨੂੰ ਨਿਆਣੇ ਵੀ ਖੁਸ਼ ਹੋ ਜਾਣਗੇ ਹੋਰ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ
ਪਰ ਜਿਵੇਂ ਜਿਵੇਂ ਕਿ ਮੀਂਹ ਪੈ ਗਿਆ ਏਧਰ ਉਤਰਾ ਖੰਡ ਵੱਲ ਤਾਂ ਬਹੁਤ ਜ਼ਿਆਦਾ ਉਹ ਪੰਗਾ ਪਿਆ ਹੋਇਆ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਉੱਧਰ ਜ਼ਿਆਦਾ ਬੰਦਾ ਐਕਚੁਲੀ ਲੋਕੀ ਜਾ ਰਹੇ ਸੀ ਨਾ ਟੂਰ ਤੇ ਘੁੰਮਣ ਭਾਜੀ ਤੇ ਲੋਕਾਂ ਨੂੰ ਪਤਾ ਨਹੀਂ ਸੀ ਵੀ ਅੱਗੋਂ ਮੌਸਮ ਚੇਂਜ ਕਿੱਦਾਂ ਹੋ ਜਾਣਾ ਵਾ ਇਕਦਮ ਹੁਣ ਬਾਹਰ ਜਾ ਕੇ ਥੋੜਾ ਜਿਹਾ ਫਿਰ ਪਤਾ ਲੱਗਦਾ ਵਾ ਹੁਣ ਇੱਥੋਂ ਸਹੀ ਆ ਅੱਗੇ ਜਾ ਕੇ ਮੌਸਮ ਚੇਂਜ ਹੋ ਜਾਂਦਾ ਵਾ ਇਹ ਚੱਕਰ ਆ ਭਾਜੀ
ਹੁਣ ਮੈਂ ਨਿਊਜ਼ ਤੇ ਵੇਖਿਆ ਸੀਗਾ ਆਪਣਾ ਸੀ ਕੇਸ ਵੱਲ ਤਾਂ ਬੋ ਮੀਂਹ ਪਿਆ ਗੰਗਾ ਜੀ ਵੀੈ ਲੈਵਲ ਤੇ ਪਹੁੰਚ ਗਈ
ਅੱਛਾ ਜੀ
ਹਾਂਜੀ
ਹ ਅੱਛਾ ਬਹੁ ਤੇਰੇ ਜ ਅੱਛਾ ਜੀ ਇੰਨੇ ਅੱਪਰ ਲੇਵਲ ਆ ਗਿਆ
ਗਿਆ ਸੀਗਾ ਨਾ ਸਾਡਾ ਜਾ ਹਾਂਜੀ ਸਾਡਾ ਜਾਣ ਦਾ ਪਲੈਨ ਸੀ ਨਾ ਹਰਿਦੁਵਾਰ ਤੇ ਬਸ ਹੁਣੇ ਆਪਣਾ ਕੈਂਸਲ ਜਿਹਾ ਹੋ ਗਿਆ
ਅੱਛਾ ਭਾਜੀ
ਕਿਉਂਕਿ ਇਹ ਦੇਖ ਕੇ ਨਿਊਜ਼ ਘਰਦੇ ਹੀ ਬੋਲਣ ਲੱਗ ਗਏ ਕਿ ਹਾਂ ਬਈ ਆਪਣਾ ਇਨੇ ਏਦਾਂ ਦੇ ਉੱਥੇ ਸਿਚੁਏਸ਼ਨ ਚੱਲਦੀ ਪਈ ਆ ਤੁਸੀਂ ਜਾਣ ਦੀ ਆ ਤਿਆਰ ਵੀ ਉੱਥੇ
ਘਰੇ ਰਵੋ ਠੀਕ ਹੈ ਵਧੀਆ ਗੱਲ ਹੈ ਜੀ ਵਧੀਆ ਹਾਂ ਵੀ ਉੱਥੇ ਜਾ ਕੇ ਵੀ ਫਸਣ ਵਾਲੀ ਗੱਲ ਏ ਹਨਾ ਐਵੇਂ ਫਾਇਦਾ ਕੀ ਜਾਣ ਦਾ ਹਾਂਜੀ ਹਾਂਜੀ ਨਹੀਂ ਨਹੀਂ ਵਧੀਆ ਕਿਹਾ ਘਰਦਿਆਂ ਨੇ ਗਿਆ ਜੀ ਨਾਲ ਅੱਜ ਕੱਲ੍ਹ ਨਿਊਜ਼ ਤੇ ਸਾਰਾ ਕੁਛ ਪਤਾ ਲੱਗਦਾ ਰਹਿੰਦਾ ਕੀ ਹੋ ਰਿਹਾ ਬਾਹਰ ਕੀ ਹੋਇਹਾ ਮੌਸਮ ਦਾ ਵਾਤਾਵਰਨ ਕਿੱਦਾਂ ਦਾ ਵਾ ਕਿਵੇਂ ਚੇਂਜ ਏ
ਇਹੀ ਹੈ ਨਾ ਫੇਰ ਨਿਊ ਆਪਣਾ ਵੀਡੀਓ ਤੇ ਅਪਡੇਟ ਆਈ ਸੀਗੀ ਕਿਸੇ ਨੇ ਪਾਈ ਹੋਣੀ ਤੇ ਉਹ ਕਹਿੰਦੇ ਕਿਸਸੀ ਕਿ ਇਸ ਬੇ ਆਉਣਾ ਖਤ ਖਤਰੇ ਤੋਂ ਖਾਲੀ ਨੀ ਹੈਗਾ ਕਿ ਆਪਣਾ ਜਿਹੜੇ ਬੰਦੇ ਸੋਚਦੇ ਪਏ ਆ ਕਿ ਰਿਸ਼ੀਕੇਸ ਆਈਏ ਘੁੰਮਣ ਲਈ ਕਿ ਹੁਣੇ ਥੋੜੇ ਦਿਨ ਰਿਸ਼ੀਕੇਸ ਨਾ ਆਓ ਤੁਸੀਂ
ਨਾ ਆਓ ਤੁਸੀਂ ਨਹੀਂ ਸਹੀ ਗਾਈਡ ਕਰਦੇ ਵੀ ਉਹਨਾਂ ਨੂੰ ਵਧੀਆ ਵਾ ਹਲੇ ਜਾ ਕੇ ਫੇਰ ਉੱਥੇ ਫਸਣਗੇ ਫਾਇਦਾ ਕੀ ਠੀਕ ਹੈ ਕਿ ਨਹੀਂ ਇਹ ਤਾਂ ਪਤਾ ਕੀ ਨਿਊਜ਼ ਤੇ ਦੇਖੋ ਪਤਾ ਲੱਗ ਜਾਂਦਾ ਆਪਣੇ ਆਪ ਹੀ ਵੀ ਬਾਹਰ ਕੀ ਹੋ ਰਿਹਾ ਵਾ ਉਹ ਬੰਦੇ ਬੇਵਕੂਫੀ ਆ ਤੇ ਜਿਹੜੇ ਜਾ ਰਹੇ ਆ ਜਦ ਪਤਾ ਹੀ ਹੈ ਬਾਹਰ ਮਾਹੌਲ ਨਹੀਂ ਹੈਗਾ ਜਾਣ ਦਾ ਆਪਾਂ ਘਰੇ ਰਹੋ ਆਪਣੇ
ਹਾਂ ਜਿੰਨਾਂ ਨੂੰ ਪਤਾ ਵੀ ਲੱਗ ਗਿਆ ਜਿੰਹਨਾਂ ਨੂੰ ਪਤਾ ਵੀ ਲੱਗ ਗਿਆ ਤਾਂ ਵੀ ਜਾ ਰਏ ਨੇ ਫਿਰ ਤਾਂ ਉਹ ਤਾਂ ਪਾਗਲ ਹੀ ਹੈਗੇਣੇ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤੇ ਹੈ ਹੀ ਆ ਹਾਂਜੀ ਹਾਂਜੀ ਹਾਂ ਹਮ ਹੋਰ ਸੁਣਾਓ ਬਹੁਤ ਵਧੀਆ ਬਾਬੇ ਜੀ ਦੀ ਕਿਰਪਾ ਵਾ ਬਸ ਟੇਮ ਪਾਸ ਕਰੀ ਜਾਨੇ ਮਾਲਕ ਦੇ ਨਾਮ ਤੇ ਬਸ ਵਧੀਆ ਸ਼ੁਕਰ ਬਾਬਾ ਜੀ ਦਾ ਹੋਰ ਕੀ ਚਾਹੀਦਾ ਜੀ ਹਾਂ ਹੋਰ ਫੈਮਿਲੀ ਕਿੱਦਾਂ ਠੀਕ ਠਾਕ ਵਧੀਆ ਮੰਮੀ ਠੀਕ
ਸਭ ਸਭ ਵਧੀਆ ਜੀ
ਚਲੋ ਵਧੀਆ ਹੀ ਚਾਹੀਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਜ ਤੁਹਾਨੂੰ ਛੁੱਟੀ ਹੈ ਸੰਡੇ ਦੀ
ਨਹੀਂ ਛੁੱਟੀ ਸਾਡੀ ਛੁੱਟੀ ਨਹੀਂ ਹੁੰਦੀ ਸੰਡੇ ਦੀ ਸਾਡਾ ਕੰਮ ਹੀ ਏਦਾਂ ਦਾ ਵਾ ਨਾ
ਹੂੰ ਹਾਂਜੀ ਭਾਅਜੀੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅਜੀੀ ਹਾਂਜੀ ਹਾਂਜੀ ਆਪਣੇ ਸੰਡੇ ਛੁੱਟੀ ਹੁੰਦੀ ਹੈ ਨਾ ਫਿਰ ਹਾਂਜੀ ਮੈਂ ਕਿਹਾ ਚਲੋ
ਅੱਛਾ
ਵਧੀਆ ਘਰ ਚ ਨਾਲ ਬਚ ਫੈਮਿਲੀ
ਘੁਮਾ ਫਿਰਾ ਲੈਵਾਂਗੇ ਕਿਤੇ ਬੱਚੇ ਖੁਸ਼ ਹੋ ਜਾਨਗੇ ਚਲੋ ਅੱਜ ਪਾਪਾ ਨੂੰ ਛੁੱਟੀ ਆ ਕਿਤੇ ਘੁਮਾ ਲਿਆਈ
ਕੋਈ ਸ਼ੋਪਿੰਗ ਸ਼ੂਪਿੰਗ ਕਰ ਲੈ ਨਾ ਕੋ ਸ਼ੋਪ ਸ਼ੋਪਿੰਗ ਕਰਨਾ ਪਲੈਨ ਹੈਗਾ ਕੋਈ ਚਲੀਏ
ਅੱਜ ਮੌਸਮ ਠੰਡਾ ਸੀਗਾ ਤੇ ਫੇਰ ਮੀਂਹ ਪੈ ਗਿਆ ਹੁਣ ਕਿਤੇ ਸੋਪਿੰਗ ਦਾ ਲੈਣ ਅਉਣਾ
ਅੱਛਾ ਜੀ ਚਲੋ ਵਧੀਆ ਜ
ਜੇ ਮੌਸਮ ਠੰਡਾ ਹੁੰਦਾ ਮੀਂਹ ਨਾ ਪੈਂਦਾ ਫਿਰ ਤਾਂ ਆਪਣਾ ਸੋਚਦੇ ਵੀ ਕੁਛ ਹੁਣੇ ਤਾਂ ਬਸ ਏਦਾਂ ਹੀ ਆ।
ਨਹੀਂ ਨਹੀਂ ਨਹੀਂ।
ਹੁਣੇ ਤਾਂ ਓਨਲਾਈਨ ਸ਼ੋਪਿੰਗਾਂ ਚੱਲ ਗਈਆਂ ਨੇ।
ਹਾਂ ਨਹੀਂ ਆਪਾਂ ਹੁਣ ਹੈ ਹੀ ਔਨਲਾਈਨ ਤੇ ਬਈ ਸਾਰਾ ਕੁਛ ਇਸ ਟਾਈਮ ਔਨਲਾਈਨ। ਬੰਦਾ ਕੈਸ਼ ਹੈਗਾ ਔਨਲਾਈਨ ਜੋ ਮਰਜ਼ੀ ਅਗਲਾ ਘਰ ਡਿਲੀਵਰੀ ਦੇ ਜਾਂਦਾ ਆ ਕੇ ਖਾਣ ਨੂੰ ਮੰਗਉਣਾ ਖਾਣ ਨੂੰ ਮੰਗਵਾ ਲਓ ਸ਼ੋਪਿੰਗ
ਨਿਕਲਣ ਦੀ ਟੈਸ਼ਨ ਨਾ ਕੁਛ ਆਪਣਾ ਘਰ ਸਭ ਕੁਛ
ਮਿਲ ਜਾਂਦਾ ਹੈ ਸਹੀ ਹੈ ਜੀ ਹਾਂਜੀ।
ਟਾਈਮ ਨਾਲ
ਬਿਲਕੁਲ ਬਿਲਕੁਲ ਸਹੀ ਆ ਉਹੀ ਬੰਦਾ ਬਾਹਰ ਜਾਊਗਾ। ਫਾਇਦਾ ਕੀ ਨਾਲ ਘਰੇ ਆਪਣੇ ਟੈਮ ਤੋਂ ਟੈਮ ਅਗਲਾ ਡਿਲੀਵਰੀ ਵਧੀਆ।
ਹਾਂਜੀ ਇਹੀ ਆ ਨਾ ਆਪਣਾ ਮੰਨ ਲਓ ਜੇ ਅਸੀਂ ਬਾਹਰ ਜਾਈਏ। ਹੂੰ, ਮੰਨ ਲਓ ਅਸੀਂ ਮੌਸਮ ਦੇਖ ਕੇ ਟੂ ਵੀਲਰ ਤੇ ਬਾਹਰ ਨਿਕਲ ਕੇ ਰਾਜ ਜੇ ਬੱਚੇ ਮੀਂਹ ਪੈ ਗਿਆ ਫਿਰ ਬੱਚਿਆਂ ਨੂੰ ਲੈ ਕੇ ਕਿਤੇ ਖੜੋ।
ਹਾਂ, ਦਿੱਕਤ ਆਦੀ ਹੈ ਨਾ ਬਾਅਦ ਚ ਫਾਇਦਾ ਕੀ ਭਾਜੀ ਹਾਂ ਸਹੀ ਗੱਲ ਆ। ਇਸ ਨਾਲੋਂ ਉਹ ਬੰਦਾ ਉਹ ਠੀਕ ਆ ਵੀ ਉਹ ਬੰਦਾ ਓਨਲਾਈਨ ਕਰਾ ਲਿਆ ਵਾ ਠੀਕ ਆ ਹਾਂਜੀ ਹਾਂਜੀ ਹਾਂਜੀ। ਵਧੀਆ ਵਾ ਹੁਣ ਮੈਂ ਵੀ ਸ਼ੋਪਿੰਗ ਕੀਤੀ ਆ ਹੁਣ ਔਨਲਾਈਨ। ਹੁਣ ਮੈਂ ਸ਼ੋਪਿੰਗ ਕੀਤੀ ਔਨਲਾਈਨ ਹੀ ਕੀਤੀ ਆ। ਮੌਸਮ ਕਾਰਨ ਆਪਾਂ ਕਿਤੇ ਗਏ ਹੀ ਨਹੀਂ ਮੈਂ ਕਿਹਾ ਚਲ ਔਨਲਾਈਨ ਹੀ ਮੰਗਵਾ ਦੋ ਬੱਚਿਆਂ ਦੇ ਕੱਪੜੇ ਕੱਪੜੇ ਮੰਗਵਾਉਣੇ ਸੀ ਉਹ ਮੰਗਵਾਤੇ ਖਾਣ ਪੀਣ ਨੂੰ ਮੰਗਵਾਉਣਾ ਸੀ ਉਹ ਵੀ ਮੰਗਵਾ ਲਿਆ। ਮੈਂ ਕਿਹਾ ਚਲੋ ਹੋਰ ਹਾਂਜੀ। ਉਹ ਫੇਰ ਬਾਹਰ ਵੀ ਜਾਣਾ ਵਾ
ਐਪ ਚੱਲ ਰਿਹਾਂ ਵਾ ਸਮਾਰਟ ਸਿਟੀ।
ਹਾਂਜੀ, ਹਾਂਜੀ, ਹਾਂਜੀ।
ਜਿਵੇਂ, ਰਾਸਨ ਰੁਸਨ ਮੰਗਵਾਉਣਾ ਹੁੰਦਾ ਉਹ ਤੋਂ ਔਨਲਾਈਨ ਮੰਗਵਾ ਲਿਆ। ਸਸਤਾ ਵੀ ਪੈਂਦਾ ਵਾ ਅਤੇ ਆਪਣਾ ਵਧੀਆ ਚੀਜ਼ ਹੁੰਦੀ ਆ ਕੁਆਲਿਟੀ ਵੀ ਵਧੀਆ ਹੁੰਦੀ ਆ।
ਅੱਛਾ ਭਾਜੀ ਚਲੋ ਵਧੀਆ ਦੱਸ ਤ ਵਧੀਆ ਕੀਤਾ। ਕੋਈ ਗੱਲ ਨਹੀਂ ਆਪਾਂ ਆ ਵੀ ਦੇਖ ਲਵਾਂਗੇ ਵਧੀਆ ਕੀਤਾ ਦੱਸ ਤ ਤੁਸੀਂ।
ਕਿਉਂਕਿ ਮੈਂ ਦੇ ਸੀਗਾ ਨਾ ਓਨਲਾਈਨ ਹੀ ਦੇਖਿਆ ਸੀਗਾ ਮੈਂ।
ਠੀਕ ਆ ਭਾਜੀ
ਤੇ ਹਾਂ ਤੇ ਆਪਣਾ ਉਹਦੇ ਵਿੱਚ 'ਚ ਆ ਕਿ ਕੁਆਲਿਟੀ ਵੀ ਵਧੀਆ ਨੇ ਭਾਵੇਂ ਆਪਣਾ ਖੰਡ ਦੀ ਲਾ ਲਓ। ਭਾਵੇਂ ਕਿਸੇ ਚੀਜ਼ ਦੀ ਵੀ ਲਾ ਲਓ ਵਧੀਆ ਕੁਆਲਿਟੀ ਆ ਹਾਂ।
ਆਪਾਂ ਡਿਸ਼ ਮੰਗਉਣੀ ਹੈ। ਤੇ ਵਧੀਆ ਜਿਹੀ ਕੁਆਲਿਟੀ ਮਿਲ ਨਹੀਂ ਨਹੀਂ ਫੇਰ ਤਾਂ ਵਧੀਆ ਵਾ ਤਾਂ ਬੰਦੇ ਨੂੰ ਮੰਗਵਾਉਣਾ ਚਾਹੀਦਾ ਫੇਰ ਠੀਕ ਆ ਜੀ ਹਾਂਜੀ।
ਤੇ ਉਹੀ ਆ ਮੈਂ ਮੰਗਵਾਏ ਮੰਗਵਾਏ ਸੀਗੇ ਨਾ ਫੇਰ ਕੇ ਦੂਜਾ ਚੱਲ ਗਿਆ ਜੋਮੈਟੋ।
ਹਾਂਜੀ ਹਾਂਜੀ ਹਾਂਜੀ ਭਾਜੀ।
ਇਹਦੇ ਨਾਲ ਵੀ ਆਪਣਾ ਜਿਵੇਂ ਬੱਚੇ ਕੁਛ ਮੰਗਵਾਉਂਦੇ ਆ। ਕਿ ਹਾਂ ਬਈ ਖਾਣਾ ਮੀਂਹ ਪੈ ਗਿਆਏ ਜਾਂ ਧੁੱਪ। ਵਾਧੂ ਹੋ ਗਈ ਆ ਤਾਂ ਆਪਾਂ ਇਹਨਾਂ ਨੂੰ ਕੋਲ ਕਰ ਉਹ ਮੈਸੇਜ ਕਰ ਦਿੰਦੇ ਆ ਤੇ ਆਪ ਹੀ ਦੇ ਜਾਂਦੇ ਆ ਘਰੇ ਭਾਵੇਂ ਇੰਨਾ ਤੋਂ ਇੱਕ ਕੋਕ ਮੰਗ ਲੋ ਭਾਵੇਂ ਇੱਕ ਕੋਕਾ ਕੋਲਾ ਮੰਗ ਲਉ।
ਹਾਂ, ਨਹੀਂ, ਨਹੀਂ, ਵਧੀਆ ਹੈ। ਉਹ ਇਹ ਸਭ ਤੋਂ ਵਧੀਆ ਔਨਲਾਈਨ ਕਰਦਾ ਵਾ ਕਿ ਬੰਦਾ ਔਨਲਾਈਨ ਚਲੋ ਕੈਸ਼ ਪਾਉਣਾ ਕੈਸ਼ ਲੈਣਾ ਕਿਤੇ ਜਾਣ ਦੀ ਲੋੜ ਨਹੀਂ ਸਭ ਕੁਛ ਘਰੇ ਬੈਠੇ ਹੀ ਸਭ ਕੁਛ ਵਧੀਆ ਚੀਜ਼ ਮਿਲ ਜਾਂਦੀ ਆ
ਹੂ ਹੁਣ ਮੰਨ ਲਓ ਦਸ ਪੰਜ ਰੁਪਏ ਫਾਲਤੂ ਲੱਗਦੇ ਆ ਚੀਜ਼ਾਂ ਆਪਣੇ ਘਰੇ ਆ ਗਈਆਂ ਨਾ। ਟਾਈਮ ਵੇਸਟ ਨਾ ਕੁਛ ਆਪਣਾ ਸਭ ਕੁਛ ਵਧੀਆ ਚੱਲ ਗਿਆ ਵਾ
ਹਾਂਜੀ ਹਾਂਜੀ ਬਿਲਕੁਲ-ਬਿਲਕੁਲ, ਹਾਂਜੀ-ਹਾਂਜੀ-ਹਾਂਜੀ-ਹਾਂਜੀ, ਇਹ ਤੇ ਹੈ ਹੀ ਆ
ਤੇ ਆਪਣੇ ਘਰ ਦਾ ਕੋਈ ਕੰਮ ਹੈਗਾ, ਤੇ ਫਿਰ ਆਪਾਂ ਘਰੋਂ ਦੀ ਨਿਕਲਦੇ ਆ ਘਰ ਦਾ ਕੰਮ ਵੀ ਰੁੱਕ ਜਾਂਦਾ ਵਾ ਆਪਾਂ ਫੇਰ ਉਹ ਕੰਮ ਪੂਰਾ ਕਰਕੇ ਆਉਂਦੇ ਆ ਕੀ ਪਤਾ ਏਦਾਂ ਹੁੰਦਾ ਵਾ ਨਾ ਹਾਂ ਬਈ ਜਿਹੜਾ ਹੁਣ ਮੰਨ ਲਓ, ਸਾਨੂੰ ਅੱਜ ਹੁਣ ਮੰਨ ਲਓ ਇੱਕ ਇੱਕ ਵਜੇ ਕੋਈ ਕੰਮ ਹੈਗਾ ਸੀ, ਬਾਹਰ ਨਿਕਲ ਕੇ ਸਾਡਾ ਜਾਣ ਦਾ ਤਾਂ ਟਾਈਮ ਹੈਗਾ, ਆਉਣ ਦਾ ਟਾਈਮ ਨੀ ਹੁੰਦਾ ਨਾ ਬਾਹਰ ਤੋਂ
ਨਹੀਂ ਹੁੰਦਾ ਬਿਲਕੁਲ-ਬਿਲਕੁਲ ਭਾਜੀ ਗੱਲ ਸਹੀ ਕਹੀ ਹੈ
ਹੂੰ ਤੇ ਫਿਰ ਉਹ ਜਿਹੜਾ ਘਰ ਦਾ ਕੰਮ ਹੋਊਗਾ। ਓ ਵੀ ਅ ਆਪਣਾ ਏਦਾਂ ਈ ਰਹਿ ਜੂਗਾ।
ਹਾਂਜੀ ਭਾਜੀ। ਹਾਂਜੀ- ਹਾਂਜੀ -ਹਾਂਜੀ
ਹੂੰ, ਤਾਂ ਕਰਕੇ ਆਪਣਾ ਕੋਈ ਵੀ ਚੀਜ਼ ਮੰਗਾਈ, ਮੰਗਵਾਣੀ ਓ- ਓਏ ਆਪਣਾ ਓਨਲਾਈਨ ਮੰਗਾ ਲੋੋ। ਵਧੀਆ, ਫੈਸਿਲਿਟੀ ਕਰਤੀ ਐ, ਵੈਸੇ ਐਪਾਂ ਨੇ ਤਾਂ।
ਬਿਲਕੁਲ ਭਾਜੀ ਬਿਲਕੁਲ। ਏ ਤਾਂ ਗੱਲ ਤਾਡੀ ਸ‌ਈ ਕ‌ਈ ਐ।
ਆਪਣਾ ਇਹ ਵਧੀਆ ਕੀਤਾ ਹੋਇਆ ਕੰਮ ਬਾਕੀ ਤਾਂ ਤੁਹਾਨੂੰ ਪਤਾ ਈ ਆ।
ਬਿਲਕੁੱਲ-ਬਿਲਕੁੱਲ- ਬਿਲਕੁੱਲ।
ਹੂੰ ਕਿ ਓਦਾਂ ਦੇ ਓਦਾਂ ਮਤਲਬ ਜ਼ਿਆਦਾ ਨੀ ਮੀਂਹ ਪਿਆ।
ਨਹੀਂ ਬਸ ਠੀਕ ਆ, ਮੌਸਮ ਠੰਡਾ ਵਾ ਬਾ ਬਾਕੀ ਠੀਕ ਐ। ਮੌਸਮ ਚੇਂਜ ਆ।
ਸਾਡੇ ਇੱਧਰ ਤਾਂ ਇੱਕ-ਇੱਕ-ਇੱਕ ਦੋ-ਦੋ ਮਿੰਟ ਰੁੱਕ ਕੇ ਪੈ ਗਿਆ ਵਾ, ਹੁਣੇ ਵੀ ਰੁਕ ਗਿਆ ਸੀਗਾ ਵਿੱਚ ਨੂੰ ਜਦੋਂ ਮੈਂ ਕੋਲ ਆਈ। ਏ ਉਦੋਂ ਰੁਕ ਗਿਆ ਸੀਗਾ, ਫੇਰ ਪੈਣ ਲੱਗ ਗਿਆ।
ਚਲੋ ਠੀਕ ਐ ਪਾਜੀ ਫਿਰ ਕਰਦਾ ਕੋਲ ਆ ਰਹੀ ਕੋਈ ਆਇਆ ਠੀਕ ਹੈ ਪਾਜੀ ਓ ਓਕੇ ਭਾਜੀ, ਠੀਕ ਆ ਭਾਜੀ, ਓਕੇ ਭਾਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਮ ਹ